ਹ
ਸਾਸਰੀ ਕਾਲ ਦੀਦੀ।
ਆ ਸਾਸਰੀ ਕਾਲ ਹੋਰ ਠੀਕ ਓ।
ਹਾਂਜੀ ਬਿਲਕੁਲ ਠੀਕ, ਤੁਸੀਂ ਦੱਸੋ ਹੋਰ ਕੀ ਕਰ ਰੇ ਸੀ।
ਹੁਣ ਮੈਂ ਨਾਸ਼ਤਾ ਕਰਦੀ ਸੀ, ਬ੍ਰੈਡ ਨਾਲ ਬ੍ਰੈਡ ਨਾਲ ਚਾਅ।
ਅੱਛਾ ਅੱਛਾ ਹੋਰ ਸਵੇਰੇ ਕੀ ਕੀਤਾ।
ਪੈਲੇ ਮੈਂ ਛੇ- ਛੇ ਵਜੇ ਉੱਠੀ ਸੀ। ਫੇਰ ਮੈਂ ਉੱਠ ਕੇ ਅ ਵੋ ਯੋਗਾ ਕੀਤਾ, ਯੋਗਾ ਤੋਂ ਬਾਦ ਫਿਰ ਮੈਂ ਪਾਣੀ ਦਾ ਗਲਾਸ ਕੋਸਾ ਕ ਪਾਣੀ ਦਾ ਕ ਗਲਾਸ ਦੋ ਗਲਾਸ ਪੀਤੇ।
ਅੱਛਾ।
ਔਰ ਪੈ ਅ ਬੈਠ ਕੇ ਪੀਣਾ ਚਾਈਦਾ, ਖਰੋ ਕੇ ਨੀ ਪੀਣਾ ਚਾਈਦਾ। ਖੜ ਕੇ, ਹੂੰ ਬੈਠ ਕੇ ਪੀਣਾ ਚਾਈਦਾ।
ਹਾਂਜੀ ਉਸਦਾ ਤਾਂ ਏਈ ਹੈਗਾ ਨਾ ਕੀ ਅਗਰ ਕੈਂਦੇ ਕੀ ਅਆ ਖੜੇ ਹੋ ਕੇ ਪੀਵਾਂਗੇ ਤੇ ਓ ਸਿੱਧਾ ਪੈਰਾਂ 'ਚ ਪਾਣੀ ਜਾਂਦਾ ਐ। ਐਵੇਂ ਲੋਕਾਂ ਦਾ ਕੈਣਾ‌, ਹਾਂਜੀ ਗੋਡਿਆਂ 'ਚ ਜਾਂਦਾ ਐ ਤੇ ਓ ਇਸਰ੍ਹਾਂ ਪਾਣੀ ਫਿਰ ਅੰਦਰ ਨਈ ਜਾਂਦਾ ਸਰੀਰ ਵਿੱਚ।
ਹਾਂਜੀ।
ਬੈ ਕੇ ਪਾਣੀ ਪੀਣਾ ਚੀਦਾ। ਓ ਤੇ ਵਧੀਆ ਗੱਲ ਐ। ਹੋਰ ਨਾਸ਼ਤਾ ਹੋ ਗਿਆ ਤੁਆਡਾ?
ਨਾਸ਼ਤਾ ਨਾ ਕੱਲ ਮੈਨੇ ਬਣਾਏ ਸੀ ਆਲੂ ਆਲੇ ਬ੍ਰੈਡ ਪਕੌੜੇ। ਫੇਰ ਕੁਛ ਤ ਅ ਅ- ਫੇਰ ਮੈਂ ਅੱਜ ਸਿੰਪਲ ਬ੍ਰੈਡ ਪਕੌੜ ਅਸ ਅ ਵੇਸਨ ਪਾ ਕੇ ਕੱਲਾ ਕੱਲਾ ਵੇਸਣ ਆਂ ਘੋਲ ਕੇ ਆਂ। ਕਿਉਂਕਿ ਓ ਆਲੂ ਵਾਲੇ ਜੋ ਹੁੰਦੇ ਓ ਸ ਵੱਧ ਹੈਵੀ ਹੋ ਜਾਂਦੇ।
ਹਾਂਜੀ। ਓ ਕਾਫ਼ੀ ਹੈਵੀ ਵੀ ਓ ਜਾਂਦੇ ਨਾਲੇ ਖਾਣ ਨੂੰ, ਕੀ ਐ ਹੁਣ ਤੇ ਅ ਓਥੇ ਕਿਸ ਤਰ੍ਹਾਂ ਮੌਸਮ ਹੈਗਾ ਬਰਸਾਤ ਹੈਗੀ ਐ।
ਕਦੇ-ਕਦੇ ਬਰਸਾਤ ਆ ਜਾਂਦੀ ਕਦੇ-ਕਦੇ ਧੁੱਪ ਆ ਜਾਂਦੀ।
ਹਾਂ ਏਥੇ-ਏਥੇ ਤੇ ਹੁਣ ਪਰਸੋਂ ਦਾ ਬਰਸਾਤ ਸ਼ੁਰੂ ਹੈਗੀ ਐ। ਤੇ ਮਹਾਰਾਸ਼ਟਰਾ ਵਿੱਸੇ ਐਵੇਂ ਹੋ ਗਿਆ ਸੀ ਕੀ ਪਾਣੀ ਦਾ ਏਨਾ ਦਿੱਕਤ ਸੀਗਾ, ਹੁਣ ਤੁਸੀਂ ਨਿਊਜ਼ ਵਿੱਚ ਵੀ ਦੇ ਰੇ ਓ ਗੇ। ਮੈਂ ਵੀ ਵੇਖਿਆ ਕੀ ਮਹਾਰਾਸ਼ਟਰਾ ਵਿੱਚ ਇੱਕ ਦਿਨ ਛੱਡ ਕੇ ਇੱਕ ਦਿਨ ਪਾਣੀ ਆ ਰਿਆ, ਕਿਉਂਕਿ ਪਾਣੀ ਆਈ ਨੀ ਰਿਆ ਰੋਜ਼, ਓ ਤਾਂ ਕੈ ਰੇ ਸੀ ਅਗਰ ਮੀਂ ਨਈ ਪਏਗਾ। ਤੇ ਦੋ ਦਿਨ ਛੱਡ ਕੇ ਵੀ ਪਾਣੀ ਆਏਗਾ।
ਪ ਥੋਡਾ ਜੋ ਸ ਸੀ ਐਮ ਵਗੈਰਾ ਜੋ ਹੁੰਂਦਾ ਅਹ ਮਲਬ ਅਹ ਜਿੱਤਿਆ ਹੋਇਆ ਜੋ ਬੰਦਾ ਐਮ ਐਲ ਏ ਹੋ ਗਿਆ ਸਾਡੇ ਇੱਧਰ ਐਮ ਐਲ ਏ ਹੁੰਦਾ ਨਾ, ਪੰਜਾਬ ਵਿੱਚ ਤਾਂ। ਹੁਣ ਥੋਡੇ ਓਥਰ ਅ ਕੌਣ ਹੁੰਦਾ, ਸੀ -
ਸਾਡੇ ਏਥੇ ਵੀ ਐਮ ਸੀ, ਏਈ ਸਭ ਐ। ਲੇਕਿਨ ਹੁਣ ਆ ਜੇ ਪਾਣੀ ਆਏਗਾ ਈ ਨੀ, ਬਰਸਾਤ ਈ ਨੀ ਏ ਏਨੀ ਧੁੱਪ ਸੀ ਤੇ ਫੇਰ ਤੇ ਪਾਣੀ ਦਾ ਪ੍ਰੋਬਲਮ ਆਣਾ ਈ ਸੀਗਾ।
ਤੁਸੀਂ ਮੈਮ‌ ਏ ਸਾਰੇ ਕੱਠੇ ਕੱਠੇ ਹੋ ਕੇ ਨਾ ਤੁਸੀਂ ਫੇਰ ਓਨਾਂ ਨੂੰ, ਓਨਾਂ ਨੂੰ ਸ਼ਿਕਾਇਤ ਕਰੋ ਜਾ ਕੇ।
ਅੱਛਾ।
ਹਾਂ ਫੇਰ ਤੁਸੀਂ ਥੋਡਾ ਹੱਲ ਤਾਂ ਈ ਹੋਣਾ।
ਅੱਛਾ ਜੀ, ਲੇਕਿਨ ਹੁਣ ਏ, ਏ ਪ੍ਰੋਬਲਮ ਅ ਕੱਲਾ ਇ ਇੱਕ ਜਗ੍ਹਾ ਤੇ ਨੀ ਐ। ਇਹ ਪ੍ਰੋਬਲਮ 'ਤੇ ਬੋਂਬੇ ਵੀ ਬਥੇਰਾ ਹੋ ਰਿਹਾ ਸੀ। ਹੁਣ 'ਤੇ ਦੋ ਦਿਨਾਂ ਦੀ ਖੈਰ ਅ ਇੰਨੀ ਬਰਸਾਤ ਪੈ ਰੀ ਐ। ਖੁੱਲੀ ਬਰਸਾਤ ਬਾਬਾ ਜੀ ਨੇ ਦੇਹ ਦਿੱ ਤੀ ਐ। ਕੀ ਹੁਣ ਚਲੋ ਪਾਣੀ ਦਾ ਮੈਨੂੰ ਲੱਗਦਾ ਹੁਣ 'ਤੇ ਪ੍ਰੋਬਲਮ ਸੋਲਵ ਹੋਣਾ ਈ ਚਾਈਦਾ ਐ।
ਹਾਂ ਬਹੁਤ ਟੇ ਟਾਈਮ ਹੋ ਗਿਆ ਹੋਣਾ ਨਾ।
ਹਾਂ ਕਾਫ਼ੀ ਟਾਈਮ ਤੋਂ ਪ੍ਰੋਬਲਮ ਚੱਲ ਰੀ ਐ।
ਮੈਂ ਵੀ ਮਹਾਰਾਸ਼ਟਰ ਦੀ ਐ। ਮੇਰੇ ਟੇਮ 'ਤੇ ਵੀ ਬਹੁਤ ਦਿੱਕਤ ਆਂਦੀ ਹੁੰਦੀ ਸੀ ਪਾਣੀ ਦੀ। ਹੈਲੋ।
ਔਰ ਹਾਂਜੀ ਔਰ ਤੁਸੀਂ ਨੂੰ 'ਤੇ ਪਤਾ ਈ ਏ ਕਿ ਪਾਣੀ ਤੋਂ ਬਗੈਰ ਤੇ ਕੰਮ ਹੁੰਦਾ ਈ ਨੀ ਐ ਘਰ ਦਾ।
ਸਾਰੀ ਚੀਜ ਨੂੰ ਪਾਣੀ ਚਾਹੀਦੀ ਆ।
ਓਈ।
ਹਰ ਕੰਮ ਨੂੰ ਪਾਣੀ ਚਾਹੀਦੀ ਏ। ਅਹ ਚਾਹੀਦੀ
ਨਾਲੇ ਪਾਣੀ ਵੀ ਸਟੋਰ ਕਰੋਗੇ। ਹਾਂਜੀ-ਹਾਂਜੀ ਬੋਲੋ।
ਮੇਰੇ ਵੀ ਪੇਕੇ ਮਾਹਾਰਾਸ਼ਟਰ ਵਿੱਚ ਨਾ ਔਰ ਉਧਰ ਨਾਂ ਪਾਣੀ ਬਹੁਤ ਖ ਖ਼ਰਾਬ ਆਂਦਾ ਪਿਆ। ਔਰ ਮੇਰੇ ਨਾ ਡ ਡੈਡੀ ਇ ਇੰਨੇ ਬਿਮਾਰ ਹੋ ਗਏ ਸੀ ਪਿੱਛੇ। ਇੰਨੇ ਬਿਮਾਰ ਹੋ ਸੀ ਉਹ ਪਾਣੀ ਪੀਣ ਨਾਲ। ਫਿਰ ਡੌਕਟਰਾਂ ਦੇ ਆ ਕਹਿੰਦੇ ਪਾਣੀ ਦੀ ਅ ਕ ਖ਼ਰਾਬ ਪਾਣੀ ਪੀਣ ਨਾਲ ਹੋਇਆ।
ਅੱਛਾ ਨਹੀਂ- ਨਹੀਂ ਖ਼ਰਾਬ ਤਾਂ ਨੀ। ਵਿੱਚ-ਵਿੱਚ ਆਂਦਾ ਹੈ ਕਦੀ-ਕਦੀ। ਕਿਉਕਿ ਕੀ ਹੁੰਦਾ ਏ ਕਿ ਜਿੱਦਾਂ ਹੁਣ ਡੈਮ ਡੂਮ ਸਾਰੇ ਸੁੱਕ ਗਏ ਸੀ। ਪਾਣੀ ਤੇ ਆ ਈ ਨਹੀਂ ਰਿਹਾ ਸੀ। ਬਰਸਾਤ ਵੀ ਨਹੀਂ ਸੀਗੀ। ਤੇ ਡੈਮ ਡੂਮ ਸੁਕਗੇ ਤੋਂ ਜਿਹੜੇ ਥੱਲੇ ਦਾ ਪਾਣੀ ਹੋ ਜਾਂਦਾ ਐ ਨਾਂ ਤੇ ਉਹ ਫੇਰ ਪਾਣੀ ਖ਼ਰਾਬੀ ਕਰਦਾ ਐ।
ਪ ਪੈ ਪਹਿਲੇ ਵੀ ਪਹਿਲੇ-ਪਹਿਲੇ ਜੋ ਪਾਣੀ ਆਂਦਾ, ਉਹ ਬਹੁਤ ਗੰਦਾ ਆਂਦਾ। ਬਹੁਤ ਜਿਆਦਾ ਨਾਲੀ ਦਾ ਪਾਣੀ ਨੀ ਹੁੰਦਾ ਜਿਸ ਤਰ੍ਹਾਂ ਉਸ ਤਰ੍ਹਾਂ ਪਾਣੀ ਸਾਡੇ ਉੱਥੇ ਮਾਹਾਰਾਸ਼ਟਰ ਵਿੱਚ। ਪੂਨੇ ਸਾਈਡ
ਹਾਂਜੀ-ਹਾਂਜੀ। ਉਹ ਕੀ ਹੈ ਪਾਣੀ ਥੋੜ੍ਹਾ ਦੇਰ ਨਾ ਖੁੱਲ੍ਹਾ ਰੱਖਣਾ ਪੈਂਦੈ ਦਸ-ਪੰਦਰਾਂ ਮਿੰਟ। ਫਿਰ ਉਹ ਪਾਣੀ ਨਿਕਲੇਗਾ ਨਾ ਮਿ ਮਿੱਟੀ ਵਾਲਾ ਫਿਰ ਅਸੀਂ ਉਹ ਪਾਣੀ ਯੁਸ
ਹਾਂ ਫਿਰ ਜਦ ਤਕ ਪਰ ਚਲਿਆ ਜਾਂਦਾ
ਹਾਂਜੀ।
ਹਾਂ ਹੋਰ ਭੈਣ। ਤੁਸੀਂ ਕੀ ਨਾਸ਼ਤਾ ਕੀਤਾ?
ਮੈਂ ਬਸ ਅ ਸਵੇਰੇ ਉੱਠੀ ਸੀ ਸਾਢੇ ਛੇ ਵਜੇ। ਮੈਂ ਸਵੇਰੇ ਉੱਠੀ ਸਾਢੇ ਛੇ ਵਜੇ। ਤੇ ਉੱਠਦੇ ਹੀ ਨਾਲ ਫੇਰ ਕੁੜੀ ਦਾ ਸਕੂਲ ਹੁੰਦੈ ਉਹਨੂੰ ਤਿਆਰ ਕੀ ਤਾਂ ਓਦਾ ਡੱਬਾ ਬਣਾਇਆ। ਓਦੇ ਲਈ ਡੋਸੇ ਬਣਾਏ। ਤੇ ਉਹਨੂੰ ਦਿੱਤੇ ਤੇ ਫਿਰ ਮੈਂ ਵੀ ਅਪਣੇ ਲਈ ਨਾਸ਼ਤਾ ਉਹੀ ਕੀਤਾ ਡੋਸਿਆਂ ਦਾ। ਹੁਣ ਦੁਪਹਿਰ ਵਸਤੇ ਬਸ ਸਬਜੀ ਰੋਟੀ ਬਣਾ ਰਹੀ ਆਂ।
ਔਰ ਬੱਚੇ ਕਿੰਨੇ ਅ ਕਿੰਨੇ ਹੈ ਤੁਹਾਡੇ ਬੱਚੇ?
ਇੱਕ ਈ ਐ। ਇੱਕ ਈ ਕੁੜੀ
ਅੱਛਾ। ਕਿਹੜੀ ਕਲਾਸ ਵਿੱਚ ਪੜ੍ਹਦੀ?
ਉਹ ਹੈਗੀ ਏ ਹੁਣ ਫੋਰ ਸਟੈਂਨਰ ਵਿੱਚ।
ਛੋਟੀ ਐ ਨਾਂ ਅਜੇ।
ਹਾਂਜੀ ਛੋਟੀ ਹੈਗੀ ਏ, ਤੇ ਹੁਣ ਬਸ ਉਹ ਆਏਗੀ ਤਾ ਤ ਬਸ ਫ੍ਰਰੀ ਹੈਗੇ ਨੇ, ਹੁਣ ਤਦ ਤੱਕ ਥੋੜੀ ਜੀ ਐਕਸਰਸਾਈਜ਼ ਕਰ ਲੈਨੇ ਐ।
ਹਾਂ ਕੁੜੀ ਐ, ਕੁੜੀ ਦਾ ਵੀ ਧਿਆਨ ਰੱਖਿਆ ਕਰੋ। ਅੱਜ- ਕੱਲ੍ਹ ਜਮਾਨਾ ਬਹੁਤ ਖਰਾਬ ਆ।
ਹਾਂ, ਪੂਨੇ ਸਾਈਡ ਤੇ ਅੱਜ- ਕੱਲ ਬਹੁਤ ਜਿਆਦਾ ਅਨਸੇਫਟੀ ਚੱਲ ਰਹੀ ਏ ਬਹੁਤ ਕੇਸਿਸ ਹੋ ਰਹੇ ਨੇ, ਪਿੱਛੇ ਵੀ ਹੁਣ ਇੱਥੇ ਇੱਕ ਤਿੰਨ ਹਾਂ, ਤਿੰਨ ਸਾਲਾਂ ਦੀ ਕੁੜੀ ਨਾਲ ਇਸ ਤਰ੍ਹਾਂ ਰੇਪ ਹੋ ਗਿਆ ਸੀ। ਤੇ ਉਹਨੂੰ ਕਿੱਥੇ ਸਿਟਿਆ ਸੀ।
ਬੜਾ ਮੁਸ਼ਕਿਲ ਹੈਗਾ ਬੱਚਿਆਂ ਨਾਲ ਤੇ।
ਹਾਂ ਪਹਿਲਾਂ ਤੁਸੀਂ ਨਾ ਅ ਜਾ ਕੇ ਗਰੋਸਰੀ ਕਰਨ ਜਾਇਆ ਕਰੋ। ਹੈਲੋ
ਹਾਂਜੀ
ਮੈਂ ਕਿਹਾ ਸਾਰੀ ਗੱਲ ਤੁਸੀਂ ਨਾ ਸਮਝਾਇਆ ਕਰੋ ਕੁੜੀ ਨੂੰ ਕ ਬੈਡਰ, ਬੈਡਰ ਟੱਚ, ਗੁੱਡੈ ਟੱਚ ਸਾਰਾ ਸਾਰਾ ਕੁਛ ਐਸ ਯ ਕਰੋ
ਨਈ, ਨਈ ਉਹ ਤੇ ਸੇਫਟੀ ਚੀਜ਼ਾਂ ਦੇ ਦੱਸੀਆਂ ਈ ਏ ਬੱਚੇ ਨੂੰ, ਨਾਲੇ ਅੱਜ- ਕੱਲ ਤੇ ਸਕੂਲ ਵੀ ਕਾਫੀ ਚੀਜ਼ਾਂ ਦੱਸਦੇ ਨੇ ਬੱਚਿਆਂ ਨੂੰ, ਬੇਟਜ, ਸਕੂਟਜ ਬੱਚਿਆਂ ਨੂੰ ਇਹ ਸਭ ਚੀਜ਼ਾਂ ਆਨੀਆ ਈ ਚਾਈਦੀਆਂ, ਕਿ ਕਿਹੜਾ ਬੈਟਜ ਚ ਤੇ ਕਿਹੜਾ ਬੁ ਅੱਛਾ ਕਿਹੜਾ ਬੰਦਾ ਸਈ ਬੋਲ ਰਿਹਾ ਤੇ ਕਿਹੜਾ ਬੁਰਾ
ਹਾਂਜੀ ਔਰ ਕੁਝ ਨਾ ਬ ਬੱਚੇ ਨੂੰ ਕਿਸੇ ਦ ਕਿਸੇ ਦੇ ਹੱਥ ਦਾ ਖਾਣਾ ਵੀ ਨਈ ਆਪਣੇ ਰਿਸ਼ਤੇਦਾਰਾਂ, ਰਿਸ਼ਤੇਦਾਰਾਂ ਦਾ ਵੀ ਨਈ ਕੁਝ ਖ ਖਾਣਾ ਚਾਈਦਾ। ਅੱਜਕੱਲ ਕੌਣ ਕਿਸ ਤਰ੍ਹਾਂ ਨਿਕਲਦਾ ਪਤਾ ਵੀ ਨਈ ਲੱਗਦਾ।
ਉਹ ਤੇ ਹੈ ਹੀ ਹੈ ਤੁਹਾਡੀ ਤੇ ਗੱਲ ਸਹੀ ਹੈਗੀ ਐ। ਉਹ ਤੇ ਗੱਲ ਸਹੀ ਏ। ਔਰਤ ਕਿਸੇ ਦੇ ਹੱਥੋਂ ਉਨੂੰ ਉਸ ਤਰਾਂ ਵੀ ਪਸੰਦ ਨਈ ਐ, ਬਸ ਖਾਂਦੀ ਐ ਤੇ ਆਪਣੀ ਮਾਮੀ ਹੈਗੀ ਐ, ਉਸੀ ਮਾਮੀ ਹੈਗੀ ਐ ਉਹਨਾਂ ਹੱਧਾ ਖਾ ਲੈਂਦੀ ਐ ਕਿਉਂਕਿ ਉਨਾਂ ਦੇ, ਉਨਾਂ ਦੇ ਬੱਚੇ ਔਰ ਇਹ ਨਾਲ ਈ ਜਾਂਦੀ ਐ ਸਕੂਲ ਤੇ ਫਿਰ ਐਵੇ ਕਿ ਤਾਲੀ ਹੈਗੇ ਬੱਚੇ ਤੇ ਕਦੀ ਨਹੀਂ ਦਿੱਤਾ ਮੈਂ ਟਿਫਨ, ਤੇ ਉਸੀ ਮਾਮੀ ਸਮਾਂ ਲੈਦੀ, ਕਦ ਉਹਨਾਂ ਨੇ ਨੀ ਕਦੇ ਮੈਂ ਸੰਭਾਲ ਲੈਨੀ ਆ।
ਅੱਛਾ, ਅੱਛਾ ਹਾਂਜੀ, ਉਈ ਨਾ ਕਿਉਂਕਿ ਜੋ ਆਪਣੇ ਬਚਪਨ ਦਾ ਬ ਬੇਸ ਹੁੰਦਾ ਬੱਚੇ ਦਾ ਉਹ ਵਧੀਆ ਬਨਾਨਾ ਚਾਈਦਾ। ਵੀ ਅਹ ਅਠਾਰਾ, ਉਨੀ ਸ ਅ ਵੀਹ ਸਾਲ ਤੱਕ ਅ ਬੱਚੇ ਨੂੰ ਬਤ ਧਿਆਨ ਰੱਖਣਾ ਚਾਈਦਾ।
ਇਹ ਵੀ ਸਵੇਰੇ ਉਠਦੀ ਐ, ਥੋੜੀ ਦੇਰ ਐਕਸਰਸਾਈਜ਼ ਵਗੈਰਾ ਵੀ ਕਰਦੀ ਐ। ਫਿਰ ਜਾਂਦੀ ਐ ਪੰਜ, ਦਸ ਮਿੰਟ ਕਿਉਂਕਿ ਸਵੇਰੇ- ਸਵੇਰੇ ਦਾ ਟਾਈਮ ਇਨਾ ਛੇਤੀ ਨਿਕਲਦਾ ਹੈ ਕਿ ਪਤਾ ਈ ਨਈ ਚਲਦਾ ਐ।
ਹੁਮ, ਪਾਠ ਵੀ ਆਂਦਾ ਹੋਣਾ ਉਹਨੂੰ
ਹਾਂ, ਹਾ ਪਾਠ ਵੀ ਕਰਕੇ ਜਾਂਦੀ ਏ, ਸਵੇਰੇ ਰੋਜ ਮਾਲਾ ਪੜ ਕਿ ਪਹਿਲੀ ਪੋੜੀ ਦਾ ਪਾਠ ਕਰਕੇ ਫਿਰ ਜਾਨੀ ਏ।
ਹਾਂਜੀ
ਹੇ ਕ ਨੀ ਅੱਗੇ ਪੜਾਈਆਂ ਵੀ ਐਨੀ ਟਫ ਹੈਗੀ ਐ, ਅੱਜ ਕੱਲ ਦੀ ਐਜੂਕੇਸ਼ਨ ਇਨੀ ਟਫ ਏ ਸਾਡੇ ਟਾਈਮ ਦੀ ਐਜੂਕੇਸ਼ਨ ਇਨੀ ਟਫ ਨਹੀਂ ਸੀ ਅੱਜਕੱਲ ਦੇ ਬੋਡ ਈ ਇੰਨੇ ਟੱਫ ਏ ਜਿੱਦਾਂ ਸੀਂ ਬੀ ਐਸ ਏ ਬੌਰਡ
ਅੱਛਾ ਅੱਛਾ
ਹਾਂਜੀ
ਫਿਰ ਤੁਸੀਂ ਅ ਨਿਊਜ਼ ਵਗੈਰਾ ਦੇਖਦੇ ਔ
ਹਾਂਜੀ ਨਿਊਜ ਬਥੇਰੀਆਂ ਦੇਖਦੇ ਨੇ ਅੱਜ ਕੱਲ ਦੇ ਬਥੇਰਾ ਕੁਝ ਚੱਲ ਰਿਹਾ ਹੈ ਕਿ ਨਹੀ
ਉ
ਨਾਲੇ ਹਾਂ ਕਿਹੜੀ
ਅ ਰਹਿਬਰੀ ਉਹ ਉੱਥੇ ਬੈਠੇ ਹੋਏ ਸੀ ਬੱਚੇ ਪੜ੍ਹਨ ਵਾਸਤੇ ਅਹ ਰਾਇਬ੍ਰੇਰੀ ਨੀ ਬੋਲਦੇ ਜਿੱਥੇ ਕਿ ਰਾਇਬ੍ਰੇਰੀ ਉੱਥੇ ਪੜ੍ਹਦੇ ਸੀ ਬੱਚੇ ਹਾਂ ਉੱਥੇ ਏਸੀ ਫੱਟਨੇ ਨਾਲ ਕਿੰਨੇ ਬੱਚੇ ਮਰ ਗਏ
ਹਾਂਜੀ ਬਹੁਤ ਬੱਚੇ ਉੱਥੌ ਦੀ ਇਹ ਹੋ ਗਏ ਨੇ
ਹਾਂ
ਇੰਨੇ ਛੋਟੇ ਛੋਟੇ ਬੱਚੇ ਹੈਗੇ ਨੇ ਓਹੀ ਓਹੀ ਓਹੀ ਕਾਫੀ ਕਾਫੀ ਨਿਊਜਾਂ ਹੈਗੀਆਂ ਏ ਨਾਲੇ
ਹਮ
ਬੱਚਿਆਂ ਦੇ ਉੱਤੇ ਕਾਫ਼ੀ ਹੈਗੀਆਂ ਏ ਨਾਲੇ ਹੁਣ ਅੱਜ ਕੱਲ੍ਹ ਤੇ ਹਿਮਕੁੰਟ ਸਾਹਿਬ ਵਿੱਚ ਵੀ ਕਾਫੀ ਚੀਜ਼ਾਂ ਚੱਲ ਰਹੀਆ ਉਹ ਵੀ ਡੇਲੀ ਦੇਖਦੇ ਨੇ ਕਿ ਹਿਮਕੁੰਟ ਸਾਹਿਬ ਦੇ ਰਾਸਤੇ ਖੁੱਲ ਨੇ
ਹਾਂਜੀ ਅਸੀਂ ਬਾਬਾ ਦੀਪ ਸਿੰਘ ਦੇ ਗਏ ਸੀ ਹਮ ਅੰਬਰਸਰ ਜਾਂਦੇ ਹੁੰਦੇ ਨਾ ਬਾਬਾ ਦੀਪ ਸਿੰਘ ਦਾ ਸੁਣਿਆ ਹੋਇਆ ਤੁਸੀਂ
ਹਾਂਜੀ-ਹਾਂਜੀ ਬਾਬਾ ਦੀਪ ਸਿੰਘ ਜੀ ਦਾ ਗੁਰ ਦੁਆਰਾ ਚ ਜਿੱਥੇ ਚੌਪਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਏ
ਹਾਂ ਹਾਂਜੀ ਹਰ ਮਹੀਨੇ ਜਾਂਦੇ ਹੁੰਦੇ ਅਸੀ ਅਹ ਚਪ ਸਾਰਾ ਏਸੀ ਬੱਸ ਲੱਗ ਗਈ ਆ ਏਸੀ ਬੱਸ ਵੀ ਜਾਂਦੇ ਆ, ਪਰ ਅਸੀ ਅਹ ਹਰ ਹਫਤੇ ਨਹੀਂ ਜਾਇਆ ਜਾਂਦਾ ਤੁਹਾਨੂੰ ਪਤਾ ਈ ਏ ਨਹੀਂ ਨਿਕਲਿਆ ਜਾਂਦਾ ਘਰੋਂ ਫੇਰ ਅਸੀਂ ਹਰ ਮਹੀਨੇ ਜਾਂਦੇ ਹੁੰਦੇ ਸੀ ਸੀ ਥੋੜੇ ਦਿਨਾਂ ਬਾਅਦ ਅਸੀਂ ਹੁਣ ਖਬਰ ਨਿਊਜ ਦੇਖੀ ਸੀ ਉੱਥੇ ਕਹਿੰਦੇ ਅ ਅੱਗ ਲੱਗੀ ਸੀ ਹੈਨਾ ਦੇਖੀ ਸੀ ਤੁਸੀਂ ਉਹ ਖ਼ਬਰ
ਹਾਂਜੀ ਹਾਂਜੀ ਮੈਂ ਦੇਖੀ ਸੀ ਉਹ ਅਹ ਕੀ ਹੋਇਆ ਕਿ ਉਹ ਪੰਡਾਲ ਵਿੱਚ ਅੱਗ ਲੱਗ ਗਈ ਸੀ ਪੰਡਾਲ ਵਿੱਚ ਉੱਥੋ ਉਹਦੀ ਅੱਗ ਫੜ ਲੀਤੀ ਸੀ ਕੱਪੜਿਆਂ ਨੇ
ਹਾਂਜੀ-ਹਾਂਜੀ ਟੈਂਟ ਦੀ
ਹਾਂਜੀ-ਹਾਂਜੀ-ਹਾਂਜੀ ਟੈਂਟ ਦੀ ਔਰ ਇੱਕ ਇਹ ਵੀ ਕਿੱਸਾ ਹੋਇਆ ਸੀ ਨਾ ਕਿ ਉੱਥੇ ਲੰਗਰ ਹੋਲ ਜਿਹੜਾ ਨਵਾਂ ਬਣ ਰਿਹਾ ਤੇ ਉਸਦੀ ਪਲੇਟਾਂ
ਹਾਂਜੀ-ਹਾਂਜੀ ਹਾਂ ਇੱਕ ਬੱਚਾ ਔਰ ਇੱਕ ਲੇਡੀਜ਼ ਮਰ ਗਈ ਸੀ
ਹਾਂਜੀ-ਹਾਂਜੀ ਔਰ ਕਾਫ਼ੀ ਅ ਪੰਜ ਛੇ ਲੇਡੀਜ਼ ਸ਼ਾਇਦ ਘਾਇਲ ਵੀ ਹੋਏ ਨੇ ਉਹਨਾਂ ਨੂੰ ਲੱਗੀ ਵੀ ਏ ਕਾਫ਼ੀ ਚੋਟਾ
ਉਹ ਵੀ ਨੀ ਲੇ ਕੋਈ ਲੋਕ ਸੁਣਦੇ ਵੀ ਨੀ ਹੈ। ਉਹ ਕਹਿੰਦੇ ਮੈਨੇ ਇਹ ਵੀ ਸੁਣਿਆ ਸੀ ਕੇ ਉਹਨਾਂ ਨੂੰ ਕਿਆ ਵੀ ਸੀ ਕਿ ਤੁਸੀਂ ਇੱਥੇ ਨਾ ਬੈਠੋ ਗੁਰਦੁਆਰੇ ਵਾਲਿਆਂ ਨੇ
ਅੱਛਾ
ਕਹਿੰਦੇ ਫੇਰ ਵੀ ਸੁਣਿਆ ਨੀ ਆ ਸੰਗਤਾਂ ਨੇ, ਉੱਥੇ ਬ ਫੇਰ ਵੀ ਬੈਠ ਗੇ ਉਹ ਨਵਾਂ ਨਵਾਂ ਲੈਂਟਰ ਪਾਏ ਹੋਇਆ ਸੀ। ਉਹ ਉੱਥੇ ਉੱਪਰੋਂ ਪਲੇਟ ਗਿਰ ਗੀ।
ਹਾਂਜੀ।
ਲੋਕ ਵੀ ਕੋਈ ਕੋਈ ਵਿੱਚ ਢੀਠ ਆ ਲੋਕ ਸੁਣਦੇ ਵੀ ਨੀ ਐ।
ਬਿਲਕੁਲ ਬਿਲਕੁਲ ਨੀ ਸੁਣਦੇ ਨੇ ਲੋਕੀ ਤਾਂ ਐਵੇਂ ਈ ਆ। ਕੀ ਗੱਲ ਨੀ ਸੁਣਦੇ ਨੇ ਲੇਕਿਨ ਫਿਰ ਇਹ ਵੀ ਜੁਰਮਾਨਾ ਵੀ ਉਹਨਾਂ ਨੂੰ ਈ ਭਰਨਾ ਐ ਨਾ ਫਿਰ ਤਕਲੀਫ਼ ਤੇ ਉਹਨਾਂ ਦੇ ਉੱਤੇ ਈ ਐ ਨਾ ਇਹ ਗੱਲ ਐ।
ਮੋਦੀ ਸਰਕਾਰ ਨੇ ਕਿੰਨੀ ਅਪੀਲ ਕੀਤੀ ਐ, ਲੋਕਾਂ ਨੂੰ ਕਿ ਬਈ ਤੁਸੀਂ ਅਜੇ ਬਾਰ ਆ। ਇਧਰ ਨਾ ਘੁੰਮੋ, ਤੁਸੀਂ ਸੋਨਾ ਵੀ ਨਾ ਖਰੀਦੋ, ਉਹ ਕਹਿੰਦੇ ਸਾਰਾ ਕੁਝ ਅ ਅਸੀਂ ਸਸਤਾ ਕਰਾਂਗੇ।
ਹਾਂਜੀ ਹਾਂਜੀ, ਠੀਕ ਐ ਚਲੋ। ਅਹ ਏਦਾਂ ਐ ਕਿ ਇੱਕ ਕੋਲ ਆ ਰਿਆ, ਹੈ ਕਿ ਨੀ
ਹਾਂਜੀ ਹਾਂਜੀ ਹਾਂਜੀ ਹਾਂਜੀ।
ਠੀਕ ਐ ਚਲੋ ਫਿਰ ਬਾਦ ਚੋਂ ਗੱਲਾਂ ਕਰਾਂਗੇ ਸਤਿ ਸ੍ਰੀ ਅਕਾਲ ਜੀ। ਤੁਸੀਂ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ, ਓਕੇ ਜੀ।
ਹਾਂਜੀ ਹਾਂਜੀ, ਹਾਂ ਹਾਂਜੀ।